ਸਤਿ ਸ੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ।
ਹੋਰ ਬਸ ਵਧੀਆ ਤੁਸੀਂ ਸੁਣਾਓ? ਕੀ ਹਾਲ ਚਾਲ ਹੈ?
ਅਸੀਂ ਵੀ ਵਧੀਆ ਹੋਰ ਘਰ ਪਰਿਵਾਰ ਸੁਣਾਓ?
ਹਾਂਜੀ ਘਰ ਪਰਿਵਾਰ ਵੀ ਸਭ ਵਧੀਆ।
ਵਧੀਆ ਨਹੀਂ ਨਹੀਂ ਬਸ ਸੌਉਨ ਦੀ ਤਿਆਰੀ। ਦੁੱਧ ਦਾੱਧ ਪੀ ਕੇ ਹਟੇ ਆ ਹੁਣ
ਅੱਛਾ ਮੈਂ ਡਿਸਟਰਬ ਤੇ ਨਹੀਂ ਕਰਦਾ ਤੁਹਾਨੂੰ ਫੋਨ ਕਰਕੇ? ਕਿ?
ਨਹੀਂ ਨਹੀਂ ਕੋਈ ਗੱਲ ਨੀ।
ਅੱਛਾ। ਨਹੀ ਫਿਰ ਕਿੰਨੇ ਵਜੇ ਸੋਦੇ ਹੋ ਓਦਾ ਤੁਸੀ
ਸਾਢੇ ਗਿਆਰਾਂ ਬਾਰਾਂ ਅੱਜ ਹੀ ਜਾਂਦੇ ਨੇ ਹੁਣ ਤੇ
ਅੱਛਾ ਸਡ ਵੀ ਨ ਰਹਿੰਦਾ ਬਾਰ ਵੱਜ ਜਾਦੇ ਨੇ ਕਿਆ ਪਤਾ ਜਾਗਦੇ ਹੀ ਪਏ ਹੋਣ ਤਾਂ ਮੈਂ ਕਾਲ ਕਰ ਲਿਆ
ਨਹੀ- ਬਸ ਹੋਰ ਥੋੜੀ ਦੇਰ ਸਹੀ ਗੱਲ
ਅੱਛਾ ਹੋਰ ਅ ਤੁਸੀ ਕੱਲ ਸੰਡੇ ਸੀ ਮੈਂ ਕਿਹਾ ਮੈਮ ਨੇ ਪਤਾ ਕੋਈ ਨਾ ਕੋਈ ਨਵੀਂ ਡਿਸ਼ ਬਣਾਈ ਹੋਣੀ ਹੈ। ਤੇ ਅੱਜ ਮੈਂ ਪੁੱਛਾਂ ਉਹਨਾਂ ਨੂ ਕੁਛ ਕੀ ਬਣਾਇਆ ਸੀ ਕੀ ਬਣਾਇਆ ਸੀ ਫਿਰ ਤੁਸੀ ਕਲ
ਕੱਲ ਸਵੇਰੇ ਟਿੱਕੀਆਂ ਬਣਾਈਆਂ ਸੀ
ਅੱਛਾ-
ਓਕੇ ਤੋ ਆਲੂ ਵਾਲੀ ਟਿੱਕੀਆਂ ਬਣਾਈਆਂ ਸੀ ਫਿਰ ਤੁਸੀ ਨਵੀਨ ਨਾਲ ਕੁਛ ਹੋਰ ਵੀ ਚਟਨੀ ਚੁਟਨੀ ਵੀ ਬਣਾਈ ਹੋਣੀ ਆ
ਹਾਂਜੀ- ਹਾਂਜੀ ਦੋ ਤਿੰਨ ਤਰ੍ਹਾਂ ਦੀ ਚਟਨੀ ਬਣਾਈ
ਅੱਛਾ- ਟਿੱਕੀਆਂ ਕਿੱਦਾਂ ਬਣਾਈਆਂ ਸੀ। ਯਾ ਤਲਕੇ ਜਾ ਸੇਕ ਕੇ
ਨਹੀਂ ਤਲ ਕੇ ਤਲਕੇ ਬਣਾਈ ਸੀ ਸਮਝੋ ਸਭ ਤੋਂ ਪਹਿਲਾਂ ਆਲੂ ਉਬਾਲ ਲੈਣੇ ਆਲੂ ਉਬਾਲ ਕੇ ਉਹਨੂ ਛਿਲ ਛੁਲ ਕੇ ਰੱਖ ਹੈਲੋ- ਜਿੜੇ ਉਠਨ- ਉਠਨ ਤੇ ਉਨੂੰ ਫੇ ਲੈਣਾ ਤੇ ਥੋੜ੍ਹੀ ਜਿਹੀ ਨਾ ਛੋਲਿਆਂ ਹੀ ਦਾਲ ਉਬਾਲ ਲੋ ਹਾਂਜੀ ਉਹਨੂ ਮਿਕਸ ਬਣਾ ਲੋ ਨਾ ਛੋਲਿਆਂ ਦੀ ਦਾਲ ਉਹ ਟਿੱਕਿਆਂ ਦੇ ਵਿੱਚ ਭਰਨ ਵਾਸਤੇ ਨਮਕ ਮਿਰਚ ਜੋ ਤੁਹਾਡੇ ਵਿੱਚ ਜਿਵੇਂ ਤੁਸੀਂ ਤਿੱਖੀ ਖਾਂਦੇ ਜਿ ਤੇ ਆਲੂਆਂ ਚ ਸਿਰਫ਼ ਨਮਕ ਪਾਣਾ। ਅਧ ਬ। ਹਾਂਜੀ। ਉਹਦੇ ਵਿੱਚ ਬੇਸ਼ੱਕ ਅਰਾਰੂਟ ਪਾਲੋ ਜਨ ਜਿਹਨੂੰ ਕੌਨ ਸਲਾਹ ਦਿੰਦੇ ਆ। ਤੇ ਭਾਵੇਂ ਬ੍ਰੈਡ ਬਰੈਡ ਕਰਕੇ ਨਾ ਪਾਣੀ ਚ ਗਿੱਲੀ ਤੇ ਮਿਕਸ ਕਰਕੇ ਉਹ ਪਾ ਲੋ ਜਸੀ। ਕੀ ਤਲੀਏ ਅੀ ਆਂ।
ਕੋਈ ਨਾ ਫਿਰ
ਸਮਝੋ ਜਿਵੇਂ ਅਸੀ ਆਲੂ ਜਿਵੇਂਸ ਕਦੇ ਭਰਵੀਂ ਜਿਵੇੰ ਅਸੀਂ ਰੋਟੀ ਨੀ ਬਣਾਉਂਦੇ ਆਲੂ ਵਾਲੀ ਉ ਆਲੂਆਂ ਦੇ ਵਿੱਚ ਛੋਲਿਆਂ ਦੀ ਦਾਲ ਦੀ ਮੇਸ ਭਰ ਲੋ
ਅੱਛਾ ਮਤਲਬ ਆਲੂ ਆ ਜਿੱਦਾਂ ਮੰਨ ਲੋ ਆਲੂ ਮੈਂ ਲਿੱਤੇ ਹੋ ਮੈਂ ਆਪਣੇ ਹੱਥ ਮਤਲਬ ਥੋੜਾ ਏਦਾਂ ਫੈਲਾ ਲਿੱਤੇ, ਔਦੇ ਵਿੱਚ ਫਿਰ ਮੈਂ ਐ ਦਾਲ ਪਾਵਾਂ ਜਿਹੜੀ ਮੈਂ ਮਿਸਚੀ ਬਣਾਈ ਸੀ। ਤੇ ਫੇਰ ਉਹਨੂੰ ਮਤਲਬ ਏਦਾਂ ਹੀ ਆਲੂਆਂ ਦੇ ਨਾਲ ਹੀ ਔਨੂੰ ਰੈਪ ਕਰਨਾ।
ਹਾਂਜੀ। ਔ ਕਰ ਕੇ ਆਪਣਾ ਬਣਾ ਕੇ ਰਖਲੋ ਤੁੂੰਸੀ ਪੀਪੀਆਂ। ਤੇ ਗਰਮ ਰਿਫਾਈਨ ਤੇਲ ਜੋ ਜਿਹਦੇ 'ਚ ਖਾਣਾ ਚਾਹੁੰਦੇ ਹੋ ਕਈ ਦੇਸੀ ਘਓਜ਼ ਵੀ ਚਲਦੇ ਨੇ, ਤੁਸੀਂ ਜਿਹਦੇ ' ਖਾਣਾ ਚਾਹੁੰਦੇ ਹੋ ਔਨੂੰ ਗਰਮ ਕਰ ਲੋ ਤੇਲ ਨੂ, ਤੇ ਬਸ ਉਹਦੇ ਵਿੱਚ ਡਾਲ ਲਓ ਤੇ ਹਾਂ। ਤੇ ਨਾਲ ਜਿਵੇਂ ਟਮਾਟਰ ਦੇ ਪਿਆਜ ਬਰੀਕ ਬਰੀਕ ਟਮਾਟਰ ਦੇ ਪਿਆਜ ਅੱਜ ਕੱਲ ਤੇ ਚਲੋ ਗਾਜਰਾਂ ਤੇ ਮੂਲਿਆਂ ਮੂਲਿਆਂ ਮਿਲਦੀਆਂ ਨੇ। ਸਰਦੀਆਂ ਵਿੱਚ ਗਾਜਰਾਂ ਮੂਲਿਆਂ ਲਿਆਂਦੀਆਂ ਨੇ, ਯਾ ਉਹ ਕੱਦੂਕਸ ਕਰ ਲੈਂਦੇ, ਤੇ ਗਰਮੀਆਂ ਦੇ ਵਿੱਚ ਕਿ ਪਿਆ ਟਬਈ ਟਮਾਟਰ ਵੀ ਐ, ਟਮਾਟਰ ਤੇ ਬਿਲਕੁਲ ਘੱਟ ਲੈਣਾ ਹੈ। ਤੇ ਚਟਨੀਆਂ ਬਣਾ ਲੋ ਪੁਦੀਨੇ ਦੀ ਚੱਟਨੀ ਦਹੀ ਨਾਲ ਔ ਵੀ ਪੁਦੀਨੇ ਦੀ ਚਟਨੀ ਬਨਾਨੀ ਏ ਇੱਕ ਪੁਦੀਨਾ ਹੋ ਗਿਆ ਥੋੜਾ ਜਿਹਾ ਪਿਆਜ ਵੀ ਪਾ ਦਿਓ ਥੋੜਾ ਜਿਹਾ ਅਦਰਕ। ਪਾ ਲਓ
ਅੱਛਾ
ਤੇ ਇਹ ਚੀਜਾਂ ਪਾ ਕੇ ਤੇ ਤੁਸੀ ਅਪਨਾ ਥੋੜ੍ਹੀ ਅਮਚੂਰ ਜਾਂ ਇਮਲੀ ਪਾ ਲਓ ਖੱਟਾ ਕਰਨ ਲਈ। ਮਿਕਸੀ ਚ ਗ੍ਰੈਂਡਰ ਕਰ ਲਓ ਤੇ ਚਟਨੀ ਬਣ ਜਾਏਗੀ ਮਿਰਚਾਂ ਪਾਓ ਤੇ ਉਹ ਚਟਨੀ ਦੇ ਵਿੱਚ। ਯਾਨੀ ਕਿ ਪੁਦੀਨੇ ਵਿੱਚ। ਧਨੀਏ ਵਿੱਚ ਪੁਦੀਨੇ ਚ ਨਾ ਤੁਸੀਂ ਹਰੀਆਂ ਮਿਰ ਚਾਂ ਪਾਉਨੀਆਂ ਤਿੱਖੀ ਬਣਾਨੀ ਜੇ ਉਹ ਚਟਨੀ।
ਤੇ ਦੂਸਰੀ ਮਿਰਚਾਂ ਯੂਜ਼ ਕਰ ਸਕਦੇ ਆਂ। ਰੈੱਡ ਵਾਲੀ
ਹਾਂ-ਹਾਂ ਉਹ ਤੁਹਾਡੀ ਮਰਜੀ। ਤੇ ਇੱਕ ਚਟਨੀ ਬਣਾਨੀ ਤੁਸੀ। ਟਮਾਟਰਾਂ ਦੀ ਮੋਮੋਸ ਵਾਲੀ ਉਹਦੇ ਵਿੱਚ ਵੀ ਟਮਾਟਰ ਲਹਸੁਨ ਤੇ ਲਾਲ ਮਿਰਚ ਸਬੂਤੀ ਲਾਲ ਮਿਰਚ ਹੁੰਦੀ ਹੈ ਥੋੜ੍ਹੀ ਦੇਰ ਪਾਣੀ ਇਚ ਭਿਗੋ ਤੇ ਰੱਖ ਲਓ ਤੇ ਸੋਫਟ ਹੋ ਜਾਏਗੀ ਤੇ ਉਹ ਪਾਲਓ ਫੇਰ ਉਹਦੇ ਨਾਲ ਆਪਨਾ ਕਰੋ ਉਹਨੂੰ ਵੀ ਗਰੈਂਡਰ ਕਰੋ ਉਹ ਚ ਲੂਣ ਮਿਰਚ ਜੋ ਜੋ ਵੀ ਪਾਓਣਾ ਅਮਚੂਰ
ਤੇ ਇਹਨਾਂ ਨੂੰ ਇਹਨਾਂ ਨੂੰ ਸੇਕਾ ਦਵਾਨਾ ਫੇਰ।
ਨਹੀਂ-ਨਹੀਂ ਇਹਨਾਂ ਨੂੰ ਨੀ ਲੋੜ ਹੈਗੀ। ਤੇ ਆਪਣਾ ਬਸ ਵੀ ਬਣਾ ਲਿਓ ਇੱਕ ਬਣਾ ਲਓ ਗੁੜ ਦੀ ਚਟਨੀ ਇਮਲੀ ਦੇ ਵਿੱਚ ਗੁੜ ਭਿਗੋ ਕੇ ਉਹਨੂੰ ਕਾਡ ਲਵੋ। ਤੇ ਓਹ ਚਟਣੀ ਗਾੜੀ ਹੋ ਜਾਏਗੀ ਇਸ੍ ਵਿੱਚ ਥੋੜਾ ਜਿਹਾ ਨਮਕ ਪਾ ਦਿਓ ਤੇ ਬਸ। ਗਾੜੀ ਹੋ ਜਾਏਗੀ। ਇਹ ਹੋ ਜਾਏਗਾ ਜਿਹਨੇਂ ਚਿਰ ਓਹ ਟਿਕ ਟਿੱਕੀਆਂ ਬਣਾਣ ਵਾਲਾ ਫੇਰ ਟਿੱਕੀ ਬਣਾਨੀ ਏ ਫੇਰ ਅਸੀ ਪਹਿਲੇ ਚੀਜ ਬਣਾਉਣ ਲੱਗੋ ਤਸੱਲੀ ਦੇ ਨਾਲ ਆਰਾਮ ਦੇ ਨਾਲ ਬਣਾਓ। ਹਰ ਇੱਕ ਚੀਜ ਹੋਣੀ ਚਾਹੀਦੀ ਏ। ਤੇ ਨਾਲ ਮਠਾ ਬਣਾ ਲੋ। ਇਹ ਥੋੜਾ ਆ ਹਾਂਜੀ। ਇਹ ਸਾਰੀਆਂ ਚੀਜਾਂ ਓਹਦੇ ਉੱਤੇ ਪਾਓ ਤੇ ਆਪਣਾ ਕੋਈ ਜੇ ਤਾਂ ਟਿੱਕੀਆਂ ਤਲੀਆਂ ਗਈਆਂ ਓਹਦੇ ਉਤੇ। ਤੁਸੀ ਪਿਆਜ ਟਮਾਟਰ ਪਾ ਲਓ ਪਨੀਰ ਕੱਟਿਆਂ ਆਇਆ। ਉਹ ਤਾਂ ਬਸ ਤੁਸੀਂ ਸਾਰੇ। ਧਨੀਆ ਪਾਓ ਨਾਲ ਪਾਓ ਦਹੀ ਤੇ ਫਿਰ ਤੁਸੀਂ ਉਹਨੂੰ ਵੇਖੋ ਫੇਰ ਤੁਸੀਂ ਵੀ ਕਹੋਗੇ ਵੀ ਹਾਂ ਇਹ ਬਹੁਤ ਸਵਾਦ ਚਟਣੀ ਹੈ। ਤੇ ਟਿੱਕੀ ਤੇ ਬਹੁਤ ਸਵਾਦ ਬਣੀ ਹੈ।
ਹੂੰ ਤੇ ਤੁਸੀਂ ਮਤਲਬ ਕਿੰਨੇ ਮੈਂਬਰ ਵਾਸਤੇ ਬਣਾਏ ਸੀ। ਅੱਛਾ।
ਅਸੀਂ। ਕੀ ਕਿਹਾ ਤੁਸੀਂ ਕਿੰਨੇ ਜਾਣੇ?
ਤੇ ਬਣਾਏ ਸੀ ਤੁਸੀਂ। ਔਰ ਕਿੰਨੇ ਮਤਲਬ ਆਲੂ ਔਰ ਦਾਲ? ਕਿੱਦਾਂ ਲਈ ਸੀ ਕੁਆਂਟਿਟੀ।
ਦੋ ਕਿੱਲੋ ਆਲੂ ਉਵਾਲੇ ਪਾਲਣੇ ਪੈਂਦੇ ਨੇ ਕਿਉਂਕਿ ਸਾਡੀ ਫੈਮਿਲੀ ਵੱਡੀ ਹੈ। ਗਿਆਰਾਂ ਬਾਰਾਂ ਜਾਣੇ ਹਾਂ ਅਸੀਂ ਇਸ ਕਰਕੇ ਹੁਣ ਵੀ ਇਹ। ਇਹ ਤੇ ਹੈ ਨੀ ਵੀ ਫੇਰ ਬਣਾਵਾਂਗੇ ਤੇ ਇੱਥੇ ਕ ਦੋ ਦੋ ਖਾਣਗੇ। ਹਾਂ ਨਾਲੇ ਬਿਨ ਫੇਰ ਕਈਆਂ ਦੇ। ਢਿੱਡ ਨੀ ਭਰਦੇ ਉਹ। ਵਿੰਨ ਲੀਹਾ ਤੋ ਭਰਦੇ ਨੇ। ਤੇ ਕਈ ਹੁੰਦੇ ਨੇ ਸਵਾਦ ਦੇ ਤੌਰ ਤੇ। ਤੇ ਚੀਜ਼ ਪਾਉਂਦੇ ਨੇ। ਇੱਕ ਨੇ ਤੇ ਸਾਡੇ ਘਰ ਤੇ ਆ ਵੀ ਤਿੰਨ ਚਾਰ ਚਾਰ ਟਿੱਕੀਆਂ। ਸਬਜ਼ੀਆ ਨਾਲ ਹੀ ਖਾਂਦੇ ਨੇ। ਅਸੀਂ ਭਾਵੇਂ ਵੀ ਲੇਡੀਜ਼। ਭਾਵੇਂ ਦੋ ਦੋ ਖਾਈਏ ਭਾਵੇਂ। ਸਾਨੂੰ ਇੱਕ ਵੀ ਨਾ ਮਿਲੇ ਬੰਦਿਆਂ ਦਾ ਆਏ ਹੁੰਦਾ ਵੀ ਵੇਖਾ ਵੇਖੀ ਖਾਧੀ ਜਾਂਦੀ ਹੋਵੇ। ਵਿੰਡੋ ਵਿੱਚ ਦੀ ਲੈ ਗਏ ਹੋ ਮੈਨੂੰ ਵੀ ਦਿਓ। ਮੈਨੂੰ ਘੱਟ ਮਿਲੀ ਹੈ ਮੈਨੂੰ। ਦਿੱਤੀ ਨੀ। ਇਸ ਕਦ ਫੇਰ ਅਸੀਂ ਉਸ ਹਿਸਾਬ ਦੇ ਨਾਲ ਹੀ। ਚੀਜ਼ ਬਣਾਉਂਦੇ ਆ। ਤੇ ਇਸ ਕਰਕੇ ਅਸੀਂ ਸਾਲ ਦੇ ਵਿੱਚ। ਕਦੀ ਬਣਾਉਣੀ ਆ ਦੋ ਇਹ ਇਹ ਕੁੱਛ ਇੰਨੀ ਦੇਰ ਖੜੇ ਹੋ ਗਏ। ਚੀਜ਼ ਜੇ ਮਿਲੇ ਨਾ ਤੇ ਕੀ ਫਾਇਦਾ। ਇਸ ਕਰਕੇ ਅਸੀਂ ਘੱਟ ਹੀ ਬਣਾਦੇ ਹਾਂ ਫਿਰ ਬਣਾਦੇ ਹਾਂ ਫਿਰ ਸਹੀ ਤਰੀਕੇ ਦੀ ਬਣਾਦੇ ਹਾਂ। ਕਈ ਕਈਆਂ ਨੇ ਤੇ ਹਰ ਸੰਡੇ। ਇਸ ਕਰਕੇ ਵੀ ਅਸੀਂ
ਅੱਛਾ। ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਦਸ ਗਿਆਰਾਂ ਬੰਦੇ ਹੋ ਤੁਸੀਂ ਡੇਢ ਦੋ ਕਿੱਲੋ ਆਲੂ ਯੂਜ ਕੀਤੇ ਸੀ। ਔਰ ਜੇ ਮੰਨ ਲਓ ਆਪ ਉਹ ਮਤਲਬ ਛੋਟੀ ਫੈਮਲੀ ਵਾਸਤੇ ਹੀ ਬਣਾਉਣੇ ਹੋਣਗੇ ਚਾਰ ਪੰਜ ਲੋਕਾਂ ਵਾਸਤੇ ਹੀ ਫੇਰ ਕਿੰਨੇ ਆਲੂ ਬੜੇ ਆ।
ਕਿੱਲੋ ਕ ਬੜੇ ਨੇ ਫੇਰ ਤੇ। ਕਿੱਲੋ ਕ ਉਬਾਲ ਲੋ ਦਾਲ ਮਸਾਂ ਅੱਧੀ ਕ ਕੌਲੀ ਲਾ ਲੋੋ ਉਹ ਤੇ ਅਸੀਂ ਮੇਸ ਈ ਬਣਾਉਨਿ ਮਾੜੀ ਜਿੰਨੀ ਉਹ ਥੋੜਾ ਜਿਆਦਾ ਚਾਹੀਦੀ ਏ ਸਾਨੂੰ ਉਹ ਨੀ ਜ਼ਿਆਦਾ ਚਾਹੀਦੀ ਅਸੀਂ ਕੇੜੀ ਟਿੱਕੀ ਏਨੀ ਵੱਡੀ ਵੱਡੀ ਬਨਾਨੀ
ਔਰ ਜੈਸੇ ਕਈ ਲੋਕ ਟਿੱਕੀ ਦੇ ਵਿੱਚ ਜ ਜਾਂ ਮਟਰ ਵਗੈਰਾ ਵੀ ਪਾਂਦੇ ਆ।
ਸਰਦੀਆਂ ਹੁਣ ਗਰਮੀਆਂ ਤੇ ਗਰਮੀਆਂ ਚ ਮਟਰ ਜਰਾ ਘੱਟ ਮਿਲਦੇ ਨੇ ਤੇ ਗਰ ਸਰਦੀਆਂ ਹੋਣ ਤੇ ਸਰਦੀਆਂ ਵਿੱਚ ਮਟਰ ਤੇ ਵਧੀਆ ਨਾ। ਮਟਰਾਂ ਨੂੰ ਉਬਾਲ ਕੇ ਤੇ ਆਲੂ। ਵਿੱਚ ਹੀ ਮੈਸ਼ ਕਰਕੇ ਮੇਸ ਬਣਾ ਲੋ ਉਹ ਭਰ ਲੋ। ਉਹ ਤੇ ਤੁਹਾਡੀ ਆਪਣੀ ਮਰਜ਼ੀ ਏ। ਕਿਉਂਕਿ ਅੱਜ, ਕੱਲ੍ਹ ਤੇ ਮਟਰ ਮਿਲਦੇ ਨੀ ਨਾ ਮੈਂ ਤਾਨੂੰ ਤਾਦ ਕਾਰ ਕੇ । ਕੁਛ ਮਿਕਸ ਕਰ ਲੈਂਦੇ ਨੇ ਉਹ ਵਿੱਚ ਹੀ ਆਲੂ ਵਿੱਚ ਬ੍ਰੈਡ ਬਰੂਡ ਨਮਕ ਮਿਕਚ ਸਭ ਕੁਛ ਮਸਾਲਾ ਤੇ ਟਿੱਕੀਆਂ ਤੇ। ਤੇ ਕਈ ਹੁੰਦੇ ਨੇ ਬ੍ਰੈਡ ਦੇ ਵਿੱਚ- ਐਂਜ ਇ ਬਣਾ ਲੈਂਦੇ ਨੇ। ਜਿਨੀ ਮਰਜੀ ਹੁਣ ਬਾਜ਼ਾਰ ਦੇ ਵਿੱਚ ਐਂਜ ਇ ਮਿਲਦੀ। ਲੂਣ ਮਿਰਚ ਪਾਯਾ ਦਾ ਹੁੰਦਾ ਚਲੋ ਜੀ।
ਜਿੱਦਾਂ ਤੁਸੀਂ ਬੋਲਯਾ ਸੀ ਨਾ ਫਰਾਈ ਕਰਨੀ। ਉਹ ਲੋਕ ਤਾਂ ਇੱਦਾਂ ਹੀ ਮਤਲਬ ਤਵੇ ਦੇ ਉੱਤੇ ਜੋ ਕਰਦੇ।
ਹਾਂਜੀ-ਹਾਂਜੀ, ਹੂਜੰ ਕਈ ਤਵੇ ਦੇ ਵੀ ਕਦੇ ਜਦੋਂ ਅਸੀਂ ਬਚਪਨ ਦੇ ਵਿੱਚ ਅਸੀਂ ਵੀ ਖਾਂਦੇ ਸੀ ਨਾ ਟਿੱਕੀ ਅੱਜ-ਕੱਲ ਤੇ ਬਹੁਤ ਕਰਾਰੀ ਹੋਈ ਖੁਰਕਰੀ ਹੁੰਦੀ ਹੈ। ਤੇ ਸਾਡੀ ਟਿੱਕੀ ਜਿਵੇਂ ਉਹ ਐਨ ਜੀ ਹੁੰਦੀ ਸੀ। ਤੇ ਅਸੀਂ ਵੀ ਖਾਂਦੇ ਸੀ। ਉਹ ਬ੍ਰੈਡ ਦੇ ਵਿੱਚ ਵੀ ਲਾ ਕੇ ਕਈਏ ਦਿੰਦੇ ਸੀ ਤੇ ਉਹ ਇੰਝ ਦਿੰਦੇ ਸੀ। ਤਵੇ ਦੇ ਉੱਤੇ ਥੋੜ੍ਹਾ ਜ ਤੇਲ ਜਾਂ ਘਿਓ ਪਾਣਾ ਉਹਨਾਂ ਨੇ ਤੇ ਟਿੱਕੀ ਬਣਾਈਆਂ ਹੁੰਦੀਆਂ ਸੀ। ਉਹ ਤੇ ਉਹਦੇ ਤੇ ਰੱਖ ਕੇ ਚਲੋ ਜ ਦੋਵੇਂ ਪਾਸੇ ਥੋੜ੍ਹੀ-ਥੋੜ੍ਹੀ ਸੇਕ ਦਿੰਦੇ ਸੀ। ਉਹ ਥੋੜੀ-ਥੋੜੀ ਬਰਾਊਨ ਹੋ ਜਾਂਦੀ ਸੀ। ਥੋੜੀ-ਥੋੜੀ ਵਾਈਟ ਵੀ ਰਹਿੰਦੀ ਸੀ ਵੀ ਜਿਵੇਂ ਆਲੂ ਰੰਗ ਹੁੰਦਾ-ਹੁੰਦੀ ਤੇ ਵੀ
ਉਹ ਮਾਰਕੀਟ ਵਿਚ ਤਾਂ ਉਦਾਂ ਹੀ ਦਿੰਦੇ ਆ ਲੈਕੇ ਏਦਾਂ ਹੀ ਇਹਨਾਂ ਨੂੰ ਚੀਜੀਆਂ ਬਣਾ ਕੇ ਰੱਖੀਆਂ ਹੁੰਦੀਆਂ। ਤੇ ਫਿਰ ਇੱਕ ਡਾਊਨਲੋਡ। ਪੜਾਈ ਕਰਦੇ ਰਹਿੰਦੇ ਆ।
ਹਾਂਜੀ, ਇਹ ਹੈ ਵੀ, ਤੇ ਅਸੀਂ ਉਹਦੀ ਦੀ ਵੀ ਖਾਧੀ ਦੀ ਆ, ਤੇ ਉਹਨੂੰ ਅੱਜ -ਕੱਲ ਵੀ ਇਹ ਤਲ ਕੇ ਜਿਆਦਾ ਤਲ ਕੇ ਖਣ ਲੱਗ ਪਏ ਆ। ਉਹ ਜ ਥੋੜੀ ਹੈਵੀ ਨਹੀਂ ਹੁੰਦੀ। ਦੀ ਇਹ ਹੈਵੀ ਹੋ ਜਾਂਦੀ ਹੈ ਤਲ ਕੇ
ਹਾਂ, ਮਤਲਬ ਥੋੜਾ ਤੇਲ ਜਿਹਾ ਭਰ ਜਾਂਦਾ ਨਾ ਜਿੱਦਾਂ ਕੋਈ ਅਗਰ ਓਦਾਂ ਕੋਈ ਹਾਂ, ਤੇ ਉਹ ਹੀ ਥੋੜੀ ਸਹੀ ਰਹੇਗੀ ਤੇਲ ਵੀ ਵੀ ਘੱਟ ਹੋਏਗਾ ਮਤਲਬ ਜਿਹੜੇ ਲੋਕ ਪਰਹੇਜ ਕਰਦੇ ਆ ਉਹਨਾਂ ਵਾਸਤੇ ਸਹੀ ਆ ਉਹ
ਹੋਰ ਸੁਣਾਓ, ਤੁਸੀਂ? ਤੇ ਤੁਸੀਂ ਵੀ ਕੁਛ ਬਣਾਇਆ ਸੀ ਕਿ ਨਹੀਂ?
ਨਹੀਂ, ਸਾਡਾ ਤਾਂ ਮੈਂ ਤੁਹਨੂੰ ਦੱਸਿਆ ਹੀ ਹੋਇਆ ਮੇਰਾ ਤਾਂ ਬਸ ਏਦਾਂ ਹੀ ਰਹਿੰਦਾ ਸੰਡੇ ਨੂੰ ਥੋੜਾ ਇਹ ਹੁੰਦਾ ਕਿ ਥੋੜਾ ਟਾਈਮ ਮਿਲ ਜਾਂਦਾ ਬਸ, ਫੇਰ ਉਹਦੇ ਚ ਵੀ ਜੇ ਕੁਛ ਏਦਾਂ ਛੇੜ ਲੋ ਫਿਰ ਤਾਂ ਉਹ ਵੀ ਦਿਨ ਏਦਾਂ ਹੀ ਨਿਕਲ ਜਾਣਾ।
ਅੱਛਾ।
ਹੂੰ, ਬਾਕੀ ਇਹ ਹੁੰਦਾ ਕਿ ਹਾਂ ਚਲੋ ਛੁੱਟੀ ਯਾ ਹੋਣ ਕਦੇ ਕੀ ਹੋਇਆ, ਕਿ ਕੁਛ ਮਨ ਕੀਤਾ, ਟਰਾਈ ਕਰ ਦਿੱਤਾ।
ਅੱਛਾ, ਚਲੋ ਠੀਕ ਹੈ ਕੋਈ ਨੀ
ਹੈਨਾ ਹੋਰ ਮੈਂ ਵੀ ਤੈਨੂੰ ਏਦਾਂ ਹੀ ਡਿਸਟਰਬ ਕਰ ਰਹੀ ਹਾਂ, ਇੰਨੀ ਰਾਤ ਡੋਗੀ ਆਈ ਸਾਢੇ ਗਿਆਰਾਂ ਵਜਣ ਵਾਲੇ ਐ। ਕੋਈ ਨੀ ਸੋਜੋ ਤੁਸੀਂ ਵੀ ਆਰਾਮ ਨਾਲ।
ਹਾਂਜੀ ਚਲੋ ਚਲੋ ਸਤਿ ਸ੍ਰੀ ਅਕਾਲ ਜੀ।
ਹਾਂਜੀ ਠੀਕ ਹੈ ਚਲੋ ਸੱਚ ਸਤਿ ਸ਼੍ਰੀ ਅਕਾਲ, ਬਾਏ -ਬਾਏ।